ਹੈਲੋ ਹਾਂਜੀ ਸਤਿ ਸ੍ਰੀ ਅਕਾਲ ਦੀਦੀ
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਹੋ
ਵਧੀਆ-ਵਧੀਆ ਹੋਰ ਕੀ ਬਣਾਇਆ ਅੱਜ ਤੁਸੀਂ ਡਿਨਰ ਚ
ਅਸੀਂ ਕੜੀ ਚਾਵਲ
ਅੱਛਾ ਉਹ ਤੇ ਵਧੀਆ ਕੰਮ ਕੀਤਾ ਚਾਵਲਾਂ ਨਾਲ ਤੇ ਟੈਸ਼ਨ ਹੀ ਖਤਮ ਰੋਟੀ ਦੀ
ਨਹੀਂ ਮੈਂ ਤਾਂ ਰੋਟੀ ਖਾਗੀ ਮੈਨੂੰ ਰੰ ਤੇ ਮੈਂ ਖਾਧੇ ਨੀ ਚਾਵਲ ਕੜੀ ਮੇਰੀ ਸੱਸ ਨੇ ਬਣਾਈ ਹ ਮੇਰੀ ਮੰਮੀ ਲਈ ਕਿਹਾ ਜੀ ਉ ਦਵੇੇ ਨੇ ਖਾ ਲ ਹਮ
ਮੈਂ ਖੁੱਦ ਚਾਵਲ ਨੀ ਖਾਂਦੀ ਪਰ ਇਹ ਆ ਸਾਡੇ ਘਰ ਜਦੋਂ ਚਾਵਲ ਬਣਦੇ ਆ ਨਾ ਤੇ ਸਾਰੇ ਫੇਿਰ ਕਹਿੰਦੇ ਰੋਟੀ ਦੀ ਛੁੱਟੀ ਮੈਂ ਕੱਲੀ ਆਪਣੀ ਰੋਟੀ ਬਣਾਉਾਨਦੀ ਹਾਂ ਬਾਕੀ ਚਾਵਲ
ਹਾਂ ਮੈਨੂੰ ਰੋਟੀ ਬਗੈਰ ਨਹੀਂ ਰਹਿੰਦਾ
ਹਮ ਪਤਾ ਕੀ ਹੈ ਰੋਟੀ ਨਾਲ ਨਾ ਪੇਟ ਨ ਸੰਤੁਸ਼ਟੀ ਨਹੀਂੀ ਆਉਂਦੀ ਬਿਲਕੁਲ ਵੀ ਖਾ ਕੇ ਚਾਵਲਾਂ ਨਾਲ
ਸਾਡੇ ਅੱ ਹਾਂ ਕੋਈ ਕਹਿ ਦਿੰਦਾ ਨਾ ਵੀ ਸਾਡੇ ਅੱਜ ਚਾਵਲਬਣੇ ਹੈ ਜਾਂ ਮਿੱਠਾ ਬਣਿਆ ਮੈਂ ਨੀ ਲੇ ਰੋਟੀ ਖਾਣਾ ਪਰ ਮੈਂ ਕਹਿੰਦਾ ਵੀ ਮੈਂ ਤਾਂ ਰੋਟੀ ਖਾਣੀ ਜਿੱਥੇ ਮਰਜ਼ੀ ਲੇ ਕੇ ਜਾਓ ਆਪਾਂ ਰੋਟੀਆਂ ਹੀ ਖਣੀਆਂੁੰਦੀ ਹਾਂ ਹਮ ਮੈਂ ਜਦੋਂ ਆਪ ਭਾਵੇਂ ਦੂਰੱਤੇ ਵੀ ਜਾਂਦੇ ਆ ਕਦੋਂ ਹੀ ਤੇ ਸਾਰੇ ਮੈਨੂੰ ਪਤਾ ਕੀ ਬੋਲਦੇ ਕਹਿੰਦਾ ਰੋਟੀਆਂ ਤਾਂ ਘਰੇ ਹੀ ਬਹੁਤ ਆਉਦੀ ਹੈ ਸਲਾਦ ਤਾਂ ਘਰੇ ਹੀ ਬਹੁਤ ਘਟ ਹਾਂ ਤੇ ਮੈਨੂੰ ਹੈ ਹੀ ਪਸੰਦ ਹੈ ਰੋਟੀ ਸਲਾਦ ਇਹਹੀ ਪਸੰਦ ਹੈ ਸਬਜ਼ੀ ਵਿੱਚ ਕਹਿੰਦੇ ਖਾਲੈ ਹਾਂ ਕਹਿੰਦੇ ਇਹ ਖਾਣਾ ਤਾਂ ਘਰ ਤੇ ਵੀ ਬਹੁਤ ਆਉਂਦਾ ਹੈ ਉੱਥੇ ਖਾ ਲਿਆ ਕਰ ਹੰਮ
ਹਮ
ਹਾਂ ਪਰ ਮੈਨੂੰ ਹੈ ਨੀ ਪਸੰਦ ਮੈਂ ਨਾ ਮਿੱਠਾ ਖਾਣਾ ਹੁੰਦਾ ਹੈ ਨਾ ਜੇ ਉੱਥੇ ਵੀ ਜਾਵਾਂ ਉੱਥੇ ਫੇਿਰ ਵੀ ਮੈਨੂੰ ਨਮਕੀਨ ਖਾ ਲਈਦੀ
ਹੰਮ ਤੇ ਤੁਸੀਂ ਮਿੱਠਾ ਪਸੰਦ ਨਹੀਂ ਕਰਦੇ
ਬਸ ਜ਼ਿਆਦਾ ਨੀ ਕਦੇ ਥੋੜਾ ਬਹੁਤ ਜਾ
ਅੱਛਾ ਨਹੀਂ ਵੈਸੇ ਤਾਂ ਦੇਖੋ ਠੀਕ ਹੈ ਡਾਕਟਰਸ ਮਨਾ ਹੀ ਕਰਦੇ ਮਿੱਠਾ ਖਾਂ ਤੋਂ ਨਾ
ਕਿਉਂ ਅੱਜ ਕੱਲ ਮਿਠਾਈ ਚ ਵੀ ਕੁਛ ਉਹ ਹੈ ਨੀ ਮਿਠਾਈ ਤੇ ਪਤਾ ਅ ਸੀ ਸ਼ਹਿਰਾਂ 'ਚ ਜਾਂਦੇ ਨਾ ਉਹਹੀ ਤੇਲ ' ਚੀਜ਼ੇ ਬਣਾ- ਬਣਾ ਫਿਰ ਜਾਂਦੇ ਆ ਉਹਨੂੰ ਕਹਿੰਦੇ ਦੇਸੀ ਘਿਓ ਇਹ ਆ ਕੋਈ ਦੇਸੀ ਘਿਓ ਨੀ ਹੁੰਦਾ ਕੋਈ ਤਲੀਆਂ ਚੀਜ਼ ਖਾ ਲੋਓ ਉਹੀ ਤੇਲ ਚ ਤਲੀ ਜਾਂਦੇ ਹੈ ਉੱਪਰੋਂ ਕੋਈ ਟੱਕਣ ਨਹੀਂ ਹੁੰਦਾ ਬਸ ਉਹ ਬੁਰਾ ਹਾਲ ਹੁੰਦਾ
ਹਾਂਜੀ
ਇਸ ਤੋ ਤਾਂ ਆਪਦੀ ਘਰੇ ਚੀਜ ਬਣਾ ਲਏ ਬੰਦਾ ਖਾ ਲਾਏ ਹਨਾ
ਬਿਲਕੁ- ਬਿਲਕੁਲ
ਸਹੀ ਹੁੰਦਾ
ਹਾਂਜੀ ਤੁਸੀਂ ਵੈਸੇ ਹੈਲਥ ਕੋਨਸ਼ੀਅਸ ਓ ਕਾਫੀ ਤੁਹਾਨੂੰ ਨੌਲੇਜ ਵੀ ਐ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ
ਅਸੀਂ ਨਾ ਹੁਣ ਬਾਜ਼ਾਰ ਚ ਸਰਵੇ ਕਰਦੇ ਆ ਨਾ ਮੈਂ ਸਰ ਨੂੰ ਕਿਹਾ ਮੈਂ ਕਿਹਾ ਸਰ ਕਦੀ ਚੀਜ਼ ਨੀ ਲੈ ਕੇ ਖਾਂਦੀ ਬਾਜ਼ਾਰ ਚ ਈ, ਅਸੀਂ ਘਰੋਂ ਖਾਣਾ ਲੈ ਕੇ ਜਾਂਦੇ ਆ ਮੈਂ ਚਾਰ ਚੂਰ ਲੈ ਕੇ ਜਾਂਦੀ ਆ ਮੇਰੇ ਨਾਲੀ ਸਬਜ਼ੀਆਂ ਬਣਾ ਕੇ ਲੈ ਕੇ ਜਾਂਦੀ ਆ ਅਸੀਂ ਚੌਥ ਪੰਜ ਰੁਪਏ ਦੇ ਕੋਈ ਮਤਲਬ ਈ ਨੀ ਵੀ ਅਸੀਂ ਪਿੰਡਾਂ ਆਲੇ ਖ ਕੀ ਖਾਂਦੀ ਏ ਨਾ ਇਹ ਚੀਜ਼ਾਂ
ਜੇ ਇਨਸਾਨੂੰ ਕੋਈ ਵੀਰ ਘਰੇ ਬਣਾਣੇ ਹੁੰਦੇ ਆ ਪਕੌੜੇ ਕੋਈ ਆਲੂਆਂ ਦੀ ਘਰੇ ਹੀ ਬਣਾ ਲੈਂਦੇ ਅਸੀਂ ਘਰ ਚ ਜੋ ਵੀ ਚੀਜ਼ ਬਣਾਉਣੀ ਹੁੰਦੀ ਐ ਖਾਣ
ਮੈਂ ਵੀ ਨਾ ਕੱਲ ਜਾ ਰਹੀ ਸੀ ਟ੍ਰੇਨ ਚ ਤੇ ਮੈਂ ਸੋਚ ਰਹੀ ਸੀ ਬਾਹਰੋਂ ਮੰਗਾਲਾ ਕੁਛ ਉੱਥੇ ਲੈ ਲਾਂਗੀ ਟਰੇੇਨ ਚ ਹੁਣ ਤੁਸੀਂ ਜਿੱਦਾਂ ਗੱਲ ਕਰਦੇ ਪਏ ਓ ਮੇਰਾ ਮਨ ਚ ਆ ਰਿਹਾ ਘਰੋਂ ਈ ਰੋਟੀ ਬਣਾ ਕੇ ਲੈ ਕੇ ਜਾਵਾਂ ਮੈਂ ਤੇ
ਮੈਂ ਇੱਕ ਮੈਂ ਕਿੱਥੇ ਵੀ ਜਾਵਾਂ ਮੈਂ ਰੋਟੀ ਮੇਰੇ ਨਾਲ ਹੁੰਦੀ ਐ ਮੈਂ ਬਾਹਰ ਦਾ ਬਹੁਤ ਘੱਟ ਜੇ ਸਾਦੀ ਰੋਟੀ ਮਿਲ ਗਈ ਤਾਂ ਖਾ ਲੈਣੀ ਏ ਨਹੀਂ ਤਾਂ ਮੈਂ ਘਰੇ ਆ ਕਿ ਰੋਟੀ ਖਣੀ ਹੁੰਦੀ ਐ
ਅੱਛਾ
ਮੈਨੂੰ ਪਸੰਦ ਹੈ ਨੀ ਪਤਾ ਨੀ ਆਪਣੇ ਵਰਗੀ ਕੌਣ ਉੱਥੇ ਚੀਜ਼ ਬਣਾਉਦਾ ਪਹਿਲਾਂ ਸਹੀ ਦੱਸੋ ਠੀਕ ਏ ਉਹ ਹਾਂ ਕੋਈ ਹਾਂ ਫਿਰ ਕਿਉਂ ਆਪਣੇ ਸਰੀਰ ਨੂੰ ਆਪੋ ਖਾਣ ਤੇ ਰੋਗ ਲਗਾ ਲਈਏ
ਹਾਂਜੀ ਤੇ ਬਾਕੀ ਜਿੱਦਾਂ ਹੁਣ ਮੈਂ ਟ੍ਰੇਨ ਚ ਜਾਣਾ ਮੈਂ ਤੁਸੀਂ ਮੈਨੂੰ ਦੱਸੋ ਮੈਂ ਕੀ ਬਣਾ ਕੇ ਲੈ ਕੇ ਜਾਵਾਂ ਕਿ ਜਿਹੜਾ ਖਰਾਬ ਵੀ ਨਾ ਹੋਵੇ ਗਰਮੀ ਏ ਨਾ ਹੁਣ
ਕਿੰਨੇ ਟਾਈਮ ਰਹਿਣਾ ਹੂੰਦਾ ਟ੍ਰੇਨ ਚ ਜੀ
ਮੈਂ ਛੇ ਘੰਟੇ ਦਾ ਸਫ਼ਰ ਕਰਨਾ ਨਾ ਛੇ ਘੰਟੇ ਸਫ਼ਰ ਕਰਨਾ ਹਾਂਜੀ
ਅੱਛਾ ਅੱਛਾ ਛੇ ਘੰਟਿਆਂ ਦੇ ਸਫ਼ਰ ਤੇ ਇੱਕ ਵਾਰ ਤਾਂ ਖਾਣਾ ਘਰੋਂ ਖਾ ਕੇ ਜਾਣਾ ਹੋਣਾ ਨਾ
ਨਹੀਂ ਨਹੀਂ ਸਵੇਰੇ ਨਿਕਲ ਜਾਣਾ ਅਸੀਂ ਸੱਤ ਵਜੇ ਚਲੇ ਜਾਣਾ ਇਸ ਤੋਂ ਪਹਿਲਾਂ ਅਸੀਂ ਕਿਹੜੀ ਰੋਟੀ ਖਾਣੀ ਹੈ ਸੱਤ ਵਜੇ ਚੱਲ
ਅੱਛਾ ਅੱਛਾ ਦੇਖੋ ਸਿੰਪਲ ਰੋਟੀ ਤ ਆਪਾਂ ਨੂੰ ਸਵੇਰੇ ਵੈਸੇ ਨੀ ਪਾਂਦੀ ਹਨਾ ਜੇ ਆਪਾਂ ਕਹਿ ਵੀ ਆਪਾਂ ਸਿੱਧੀ ਰੋਟੀ ਬਣਾ ਲਈਏ ਖਾ ਲਈਏ ਉਹ ਤਾਂ ਜਮਾਂ ਈ ਨੀ ਬਣਦੀ ਤੇ ਹਲਕੇ ਜੇ ਪਰੋਂਠੇ ਇਕਠੇ ਹੁੰਦੇ ਆ ਉਹ ਚੀਜ਼ ਖਾ ਕੇ ਜਾਂਦੇ ਹੁੰਦੇ ਆ ਅਸੀਂ ਵੀ ਪਤਲੇ ਪਤਲੇ ਮੋਟੇ‌ ਨਾ ਬਣਾਓ ‌ਪਤਲੇ ਪਤਲੇ ਲਾਈਟ ਲਾਈਟ ਲੂਣ ਮਿਰਚਾਂ ਕਿਸ ਵੀ ਚੀਜ਼ ਕੇ ਬਣਾ ਲਓ ਠੀਕ ਹੈ ਫਿਰ ਆਪਾਂ ਨੂੰ ਜਦੋਂ ਜਾਣਾ ਉਹ ਖਾ ਕੇ ਜਾਓ ਤਾਂ ਚਾਹ ਨਾਲ ਖਾਲੀ ਪੇਟ ਚਾਹ ਨਾ ਪੀਓ ਕਦੇ ਵੀ ਕਹਿੰਦੇ ਖਾਲੀ ਪੇਟ ਚਾਹ ਪੀਣ ਨਾਲ ਬਹੁਤ ਦਿੱਕਤ ਆਉਂਦੀ ਏ ਠੀਕ ਹੈ ਤੇ ਆਪਣਾ ਸੁੱਕਾ ਨਾਸ਼ਤਾ ਵੀ ਸਾਥ ਲੈਕੇ ਜਾਓ ਜਦੋਂ ਦੇਖੋ ਆਪਾਂ ਅੱਗੇ ਜਾਕੇ ਜੇ ਆਪਾਂ ਦੋ ਘੰਟਿਆਂ ਬਾਅਦ ਤਿੰਨ ਘੰਟਿਆਂ ਬਾਅਦ ਖਾਣਾ ਖਾਣਾ ਹੈ ਤੇ ਚਾਰ ਪਾ ਦਾ ਘੰਟੇ ਬਾਅਦ ਤਾਂ ਗਰਮ ਸਾਦੀ ਰੋਟੀ ਬਣਾ ਕੇ ਸੁਕੀ ਸਬਜ਼ੀ ਬਣਾ ਕੇ ਲੈ ਕੇ ਜਾਓ। ਅਸੀਂ ਜਾਂਦੇ ਆ ਨਾ ਲੁਧਿਆਣੇ ਤਾਂ ਮਾਸੀ ਇਹ ਬਣਾ ਕੇ ਲੈ ਕੇ ਜਾਂਦੇ ਹੁੰਦੇ। ਹੂੰ ਹੂੰ ਤੇ ਸਹੀ ਰਹਿੰਦਾ ਕਿਉਂ ਇੱਕ ਤਾਂ ਓ ਤਲੀ, ਹਾਂ ਇੱਕ ਤਾਂ ਓ ਤਲੀ ਚੀਜ਼ ਨੀ ਆਦੀ ਹਾਂ। ਅੱਛਾ ਕਿੱਧਰਲੀ ਸਾਈਡ ਹੋ ਤੁਸੀਂ ਕਿੱਧਰਲੀ ਸਾਈਡ ਤੋਂ ਕਿੱਧਰ ਜਾਣਾ?
ਦਿੱਲੀ 'ਚ ਰਹਿੰਦੀ ਹਾਂ ਕਪੂਰਥਲਾ ਜਾਣਾ ਮੇਰੇ ਪੇਕੇ ਆ ਉੱਥੇ
ਅੱਛਾ ਗਏ ਅਸੀਂ ਕਪੂਰਥਲਾ। ਜਿੱਥੇ ਰੇਲ ਐ ਰੇਲ ਰੇਲ, ਰੇਲਵੇ ਐ ਨਾ? ਹਾਂ ਹਾਂ ਸਾਡੇ ਪਿੰਡ ਤੋਂ ਬਹੁਤ ਲੱਗੇ ਕਪੂਰਥਲਾ ਰੇਲ ਕੋਚ ਫੈਕਟਰੀ 'ਚ।
ਹਾ ਹਾਂਜੀ, ਹਾਂਜੀ ਹਾਂਜੀ ਹ
ਹਾਂ ਅਸੀਂ ਤਾਂ ਉੱਧਰ ਗਏ ਸੀ ਅਸੀਂ ਨਾ ਇੱਧਰ ਘੁੰਮਣ ਗਏ ਸੀ ਹੁਸ਼ਿਆਰਪੁਰ ਚਿੱਤਪੁਰਨੀ ਦੇ ਜਦੋਂ ਅਸੀਂ ਜਲੰਧਰ ਗਏ ਸੀ ਬਿਆਸ ਵੀ ਗਏ ਜਦੋਂ ਅਸੀਂ ਅਸੀਂ ਜਲੰਧਰ ਹਾਂ ਟਰੇਨਾਂ ਪਕੜ ਕੇ ਉੱਧਰਲੀ ਸਾਈਡ ਗਏ ਸੀ। ਹੂੰ ਸਾਡੇ ਪਿੰਡੋਂ ਕਪੂਰਥੱਲਾ ਅੱਛਾ ਫਿਰ ਤੋਂ ਤੁਹਾਨੂੰ ਟਾਈਮ ਬਹੁਤ ਲੱਗੇਗਾ ਨਾ?
ਹਾਂਜੀ ਤਾਂ ਹੀ ਮੈਂ ਕਿਹਾ?
ਹੂੰ ਬਸ ਜਦੋਂ ਦੋ ਜਾਂ ਤਿੰਨ ਚਾਰ ਘੰਟਿਆਂ ਦਾ ਖਾਣਾ ਖਾਣਾ ਨੋਰਮਲ ਰੋਟੀ ਬਣਾਓ ਪਤਲੀਆਂ-ਪਤਲੀਆਂ। ਘਰੋ ਆਪਣਾ ਸਾਰਾ ਲੇਕੇ ਜਾਓ, ਜੇ ਹੁੰਦਾ ਆਪਾਂ ਨੂੰ ਰਾਹ ਚੇਤ ਕੋਈ ਆਪਣੇ ਸੁੱਕ ਹਾਂ ਸੁੱਕੀ ਕੋਈ ਬਿਸਕੁਟ ਹੋਵੇ ਇਹ ਚੀਜ਼ ਲੈ ਕੇ ਜਾਓ, ਪਤਲੀਆਂ ਚੀਜ਼ਾਂ ਦਾ ਸਫ਼ਰ ਚ ਕੋਈ ਉਹ ਨਹੀਂ ਹੁੰਦਾ, ਵੀ ਉੱਥੇ ਖਾਓ ਖ਼ਰਾਬ ਬੋਤ ਕਰਦੀ ਆਪਾਂ ਨੂੰ।
ਬਿਲਕੁਲ ਬਿਲਕੁਲ।
ਹਾਂਜੀ।
ਪਤੈ ਕੀ ਮੇਰੀ ਦੂਸਰੀ ਚੀਜ਼ਾਂ ਖ ਖਾਣ ਦੇ ਚੱਕਰ 'ਚ ਨਾ ਵੇਟ ਵੀ ਵੱਧ ਗਿਆ ਡੋਕਟਰ ਵੀ ਬੋਲਦੇ ਆ ਕਹਿੰਦੇ, ਤੁਸੀਂ ਕੰ ਕਨਸੀਵ ਕਰਨਾ ਵ, ਵੇਟ ਵਧਾਇਆ ਹੋਇਆ ਫਾਲਤੂ ਚ ਕਿੱਥੋਂ ਹੋਏਗਾ ਤੁਹਾਡੇ ਕੋਲੋਂ ਕਨਸੀਵ।
ਤੁਸੀਂ ਮੈਨੂੰ ਵੇਖੋਗੇ ਨਾ ਮੇਰੀ ਉਮਰ ਦੇ ਹਿਸਾਬ ਨਾਲ ਮੈਨੂੰ ਸਭੀ ਕਹਿੰਦੇ ਐ ਵੀ ਉਮਰ ਦਾ ਪਤਾ ਨਹੀਂ ਲੱਗਦਾ ਇੱਕ ਮੇਰੇ ਚ ਤੇ ਬਾਅਤ ਕ ਕਿਉਂਕਿ ਮੈਂ ਟੈਂਨਸ਼ਨ 'ਚ ਬਹੁਤ ਰਹੀ ਐ ਕਿਉਂਕਿ ਮੇਰੇੇ ਹੈਸ ਬੈਂਡ ਹੈ ਨੀ ਮੇਰੀ ਵੱਡੀ ਗੁੜੀਆ ਵੀ ਮੈਟਲ ਐ। ਉਹਨੂੰ ਪੜ੍ਹਦੀ ਨੀ ਉੱਨੀ ਸਾਲ ਦੀ ਉਹਨੂੰ ਡੋਰੇ ਆਂਦੇ ਐ, ਠੀਕ ਹੈ ਮੇਰੇ ਹਸਬੈਂਡ ਦੀ ਪੰਜ ਸਾਲ ਹੋ ਗਏ ਡੈਥ, ਪਰ ਮੇਰਾ ਸਰੀਰ ਅੱਜ ਤੱਕ ਵੀ ਮੇਰੇ ਉਹ ਹੈ ਨੋਰਮਲ ਐ।
ਅੱਛਾ ਵਾ।
ਹਾਂ ਮੇਰੇ ਪੇਟ ਦਾ ਤਾਂ ਜਿਆਦਾ ਢਿੱਡ ਦਾ ਤਾਂ ਜਮਾਂ ਈ ਨੀ ਪਤਾ ਲੱਗਦਾ ਵੀ ਹੈ ਕਿ ਨੀ ਐ।
ਅੱਛਾ ਪਰ ਇਹ ਹੈ ਨਾ, ਤੁਸੀਂ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹੋ ਜਿੱਦਾਂ ਮੈਂ ਤੁਸੀਂ ਗੱਲ ਕਰਦੇ ਪਏ ਹੋ ਨਾ ਮੈਨੂੰ ਪਤਾ ਲੱਗ ਰਿਹਾ ਕਿ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਿਆ ਹੋਇਆ ਆਪਣਾ।
ਹਾਂ ਬਸ ਹੀ ਬਸ, ਹੁਣ ਥੋੜ੍ਹੇ ਬੋਤ ਬਾਜ਼ਾਰ ਜਾਂਦੇ ਆ ਨਾ ਤਾਂ ਕਰਕੇ ਮੈਂ ਥੋੜ੍ਹਾ ਉਹ ਪਰੋਠਾ ਜਾ ਖਾਣ ਲੱਗੀ। ਕਿਉਂਕਿ ਅਸੀਂ ਰੋਟੀ ਉੱਥੇ ਦੋ ਵਜੇ ਖਾਂਦੇ ਐ, ਫਿਰ ਮੈਂ ਸਵੇਰੇ ਚਾਹ ਦੇ ਨਾਲ ਰੋਟੀ ਰੋਟੀਆਂ ਖਾ ਲੈਂਦੀ ਆਪਣੀ, ਮੇਰੀ ਗੁੜੀਆ ਸਕੂਲ ਜਾਂਦੀ ਹੁੰਦੀ ਏ ਫੇਰ ਅਸੀਂ ਲੇਟ ਖਾਂਦੇ ਹੁੰਦੇ ਆ ਅਸੀਂ ਇਹ ਵੇਂ ਨਾ ਵੀ ਸਾਰਾ ਦਿਨ ਕੋਈ ਚੀਜ਼ ਨੀ ਖਾਂਦੇ।
ਹੂੰ
ਹਾਂ ਅਸੀਂ ਸ- ਸਾਡੇ ਘਰ ਦਾ ਅਸੀਂ ਦੁੱਧ ਦਹੀਂ ਰੱਖਦੇ ਹਾਂ ਪਿੰਡਾਂ ਵਾਲੇ ਦਹੀਂ ਦੁੱਧ ਘਰ ਦਾ ਲੇ ਮੋਲ ਲੈਂਦੇ ਆ ਫਿਰ ਵੀ ਸਾਡੇ ਘਰ ਦਹੀਂ ਤੇ ਲੱਸੀ ਮਿਲ ਜਾਂਦੀ ਹੈ। ਤੇ ਅਸੀਂ ਘਰੇ ਖਾਂਦੇ ਆ ਸਾਰਾ ਕੁਛ।
ਹਾਂਜੀ-ਹਾਂਜੀ, ਇਹੀ ਥੋੜਾ ਫ਼ਰਕ ਹੈ ਨਾ ਘਰ ਸ਼ੁੱਧ ਚੀਜ ਖਾ ਰੇ ਓ ਤੁਸੀਂ।
ਹਾਂ। ਅਸੀਂ ਘ-ਘਿਓ ਵੀ ਘਰੇ ਬਣਾ ਲੈਂਦੇ ਐ, ਓ ਮੱਖਣ ਬਣਾ ਕੇ।
ਹੰ-ਹੰ-ਹੰ।
ਹੰ।
ਮੇਰਾ ਪਤਾ ਕੀ ਪਹਿਲਾਂ ਨੀ ਸੀ ਖਾਣਾ ਪੀਣਾ ਏਦਾਂ ਦਾ ਮੈਂ ਵਿਆਹ ਤੋਂ ਬਾਅਦ ਥੋੜ੍ਹਾ ਹੋ ਗਿਆ ਆਦਤ ਪੈ ਗਈ ਏ, ਤੇ ਇਹਨਾਂ ਨੂੰ ਸਾਰਿਆਂ ਨੂੰ ਸ਼ੌਂਕ ਸੀ ਖਾਣ ਦਾ। ਬਾਹਰ ਦਾ ਤੇ ਮੈਂ-ਮੈਂ ਵੀ ਓਦਾਂ ਦੀ ਆਦਤ ਪਾ ਲਈ ਬੇਕਾਰ, ਸਰੀਰ ਈ ਖ਼ਰਾਬ ਕਰ ਲਿਆ ਆਪਣਾ।
ਹਾਂ ਪੈ ਜਾਂਦੀ ਐ ਨਾ, ਫ਼ਿਰ ਓਹੀ ਹੁੰਦੀ ਆ ਬਾਹਰ ਤਾਂ ਮੈਂ ਵੀ ਬਹੁਤ ਰਹੀ ਹਾਂ ਬਰਨਾਲੇ ਤੋਲੀਆਂ ਕੰਮ ਨੀਚੇ ਡੱਬਾਂ ਵਾਲੀ ਸਾਈਡ ਮੈਂ ਨਿਆਏ ਕੇ ਕੀਤੀ ਏ, ਤੇ ਮੈਂ ਭੁਖ ਬਹੁਤ ਰਹੀ ਹੈ, ਪਰ ਮੈਂ ਕਦੇ ਆਦਤ ਨਹੀਂ ਪਾਈ ਕਿਸੇ ਸਿਰਫ਼ ਨੋਰਮਲ ਰੋਟੀ ਦੀ, ਹੰ।
ਹਾਂਜੀ। ਪਰ ਮੇਰੇ ਪੇਟ ਦਾ ਤਾਂ ਤੁਸੀਂ ਦੇਖੋਗੇ ਤੋ ਕੁਝ ਸਰਾਹ ਰਹਿ ਜੇਵੀ ਤੁਹਾਡੇ ਢਿੱਡ ਹੈ ਹੀ ਨੀ। ਤੁਸੀਂ ਮੈਨੂੰ ਇਵੇਂ ਕਹੋਗੇ, , ਹਾਂ ਮੈਨੂੰ ਅ ਮੇਰੇ ਨਾਲ ਆਲੀ ਕਹਿੰਦੀ ਸੀ, ਕਹਿੰਦੀ ਬਹੁਤ ਤੂੰ ਧਿਆਨ ਰੱਖਦੀ ਇ ਸਰੀਰ ਤੇ ਮੈਂ ਨਾ ਸਵੇਰੇ ਗਰਮ ਪਾਣੀ ਪੀਂਦਾ, ਨੇ ਗੁਨਗੁਣਾ ਰੋਟੀ ਚਾਹ ਪੀਣ ਤੋਂ ਪਹਿਲਾਂ ਬਹੁਤ ਸਾਲ ਦੀ ਆਦਤ ਹੈ ਮੈਨੂੰ।
ਅੱਛਾ ਤੇ ਮੈਂ ਵੀ ਇਏਦਾਂ ਸ਼ੁਰੂ ਕਰ ਲਵਾਂ ਫਿਰ
ਹਾਂ ਜਿ ਇਂਜ ਗਰਮ ਨਹੀਂ ਪੀਣਾ ਹੁੰਦਾ ਕਿਉਂਕਿ ਆਪਣੇ ਅੰਦਰ ਛਾਲੇ ਛੁੱਲੇ ਹੋ ਜਾਂਦੇ ਆ ਅਲਸਰ ਹੋ ਜਾਂਦਾ ਏ ਠੀਕ ਹੈ ਨੋਰਮਲ ਪਾਣੀ ਪੀਓ, ਨੋਰਮਲ ਪਾਣੀ ਪੇਰਾਂ ਬਾਹਾਰ ਬੈਠ ਕੇ ਜੇ ਅਕੜੀ ਨੀ ਫਿਰਦੇ ਆ ਬੈਸ ਹਿਸਾਬ ਨਾਲ, ਪਾਣੀ ਪੀਓ ਕਹਿੰਦੇ ਅ ਕਹਿੰਦੇ ਸਰੀਰ ਬਹੁਤ ਫਿੱਟ ਰਹਿੰਦਾ ਹੈ।
ਠੀਕੇ ਤੇ ਕੀ ਕਹਿੰਦੇ ਆ ਸਵੇਰੇ ਡੇਲੀ ਦਾ ਬਨਾਣਾ ਹੈ ਨਾ ਕਿ ਉੱਠਦੇ ਸਾਰ ਨੋਰਮਲ
ਹਾਂ, ਪਤਾ ਤੁਹਾਨੂੰ ਨਾ ਹਾਂ, ਬਈ ਅਲੱਗ ਥੋੜਾ-ਥੋੜਾ ਕਰਕੇ ਇੱਕ ਹੈ ਨਾ ਵੀ ਉਹ ਆਪਣਾ ਇੱਕ ਦੋ ਦਿਨ ਥੋੜਾ ਹੋਊਗਾ ਵੀ ਨਹੀਂ ਫੇਰ ਆਪਾਂ ਨੂੰ ਆਦਤ ਪੈਜੂਗੀ ਵੀ ਮੈਂ ਪਾਣੀ ਨੀ ਪੀਤਾ ਜਿਵੇਂ ਚਾਹ ਦੀ ਹੁੰਦੀ ਹੈ ਨਾ ਆਪਾਂ ਨੂੰ।
ਹਾਂਜੀ-ਹਾਂਜੀ।
ਇਸ ਹਿਸਾਬ ਨਾਲ ਆਪਾਂ ਨੂੰ ਆਦਤ ਪੈ ਜਾਂਦੀ ਏ ਵੀ ਮੈਂ ਸਵੇਰੇ ਕੁਛ ਨੀ ਖਾਧਾ ਫਿਰ ਉਹ-ਉਹੀ ਹੁੰਦੀ ਹੈ ਫਿਰ ਉਹ ਤੁਹਾਨੂੰ ਆਦਤ ਪੈਜੂਗੀ ਬਸ ਪਾਣੀ ਨੋਰਮਲ ਹੋਏ, ਹਾਂ ਨੋਰਮਲ ਹੋਏ ਹਾਂ, ਹਾਂਜੀ।
ਵੈਸੇ ਦੀਦੀ ਤੁਹਾਡੇ ਕੋਲੋਂ ਸਿੱਖਣ ਨੂੰ ਬਹੁਤ ਕੁਛ ਮਿਲ ਰਿਹਾ ਮੈਨੂੰ, ਸੱਚੀ
ਵੈਸ ਮੈਨੇ ਕੋਈ ਕੋਰਸ ਤਾਂ ਨਹੀਂ ਕੀ ਤਾਂ ਮੈਂ ਤਾਂ ਸਿਲਾਈ ਚ ਸਲਾਈ ਕੀਟਾਈ ਚ ਆਯਟੀਆਯ ਕੀਤਾ ਭਰੋ ਹੋਸਪਿਟਲ ਜਾਂਦੇ ਨਾ ਉਹਨੇ ਉੱਥੇ ਨੌਲੇਜ ਹੀ ਦਿੰਦੇ ਆ ਸਾਨੂੰ ਟ੍ਰੇਨਿੰਗਾਂ ਚੀ ਵੀ ਤੁਸੀਂ ਇਹ ਚੀਜ਼ ਨਾ ਖਾਓ, ਇਹ ਨਾ ਖਾਓ ਕਿ ਉਹ ਪ੍ਰੇਗਨੈਂਟਾਂ ਦੇ ਨਾਲ ਹੁੰਦੇਸੀਂ ਉਹ ਤੇੇ ਸਾਨੂੰ ਰੇਡੀ ਮੇਡਮਾਂ ਉਹਨਾ ਨੂੰ ਸਮਝਾਉਂਦੀਆਂ ਫਿਰ ਉਹ ਆਦਤ ਸਾਨੂੰ ਪੈ ਜਾਂਦੀ ਹੈ।
ਪੈ ਗਈ ਹਾਂਜੀ ਸਮਝਾਨ ਦੀ ਨਾ ਜਿੱਦਾਂ ਹਾਂ ਪਰ ਓਈ ਐ ਨਾ ਕੋਈ ਸੁਨੇ ਨਾ ਸੁਨੇ ਪਰ ਹੁਨ ਮੈਨੂੰ ਪਤਾ ਐ ਕੇ ਸਾਡੇ ਸਰੀਰਾਂ ਨੂੰ ਜ਼ਰੂਰਤ ਤਾਂ ਏ ਗੱਲਾਂ ਦੀ ਸੱਚੀ ਦੱਸ
ਹਾਂ ਰਈ ਇੱਕ ਡਾ ਓ ਆਪਨੇ ਖਾਨੇ ਦੀ ਮਿੱਠਾ ਹਾਂ ਡਾਇਬਟੀਜ਼ ਤਾਂ ਬੋਤ ਹੋਈ ਜਾਂਦਾ ਹੁਨ ਡਾਇਬਟੀਜ਼ ਕਰਕੇ ਮੋਟਾਪਾ ਆਈ ਜਾਂਦੈ। ਥਾਈਰੇਡ ਏਹ ਬਹੁ ਜ਼ਾਦਾ ਹੋਈ ਜਾਈਏ। ਬੋਤ ਹੋਈ ਜਾਂਦਾ ਐ ਹਾਂ ਤੇ ਆਪਨੇ ਖਾਨੇ ਪੀਨੇ ਦਾ ਧਿਆਨ ਰੱਖੇ ਨਾ ਬੰਦਾ ਸਈ ਰੈਂਦਾ।
ਹੂੰ।
ਹਾਂਜੀ, ਹੂੰ।
ਓਈ ਐ ਕੇ ਇੱਦਾਂ ਦੇ ਸਮਝਦਾਰ ਬੰਦੇ ਹੋਨ ਤੇ ਫਾਇਦਾ ਈ ਐ ਬਹੁ ਜ਼ਾਦਾ ਹੂੰ।
ਪਰ ਪਤਾ ਆਪਨੇ ਤਾਂ ਕੋਈ ਮੰਨਦੇ ਨੀ ਦੂਜੇ ਦੇ ਹਾਂ-ਹਾਂ ਐਂਡ ਹੋ ਗੇਆ।
ਹਾਂਜੀ ਬਸ ਹਾਂਜੀ ਹੁਨ ਜਲ